ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਹੈ।
ਠੀਕ ਏ ਜੀ, ਤੁਸੀਂ ਸੁਣਾਓ ਜੀ, ਤੁਹਾਡਾ ਕੀ ਹਾਲ ਏ
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ
ਬਸ, ਬੈਠੇ ਸੀਗੇ
ਹਾਂ- ਹਾਂ, ਹਾਂ ਨਾਲੇ ਮੈਂ ਤੁਆਡੇ ਨਾਲ ਨਾ ਇੱਕ ਟੋਪਿਕ ਤੇ ਡਿਸਕਸ ਕਰਨਾ ਸੀ ਯੂਜੀਸ ਅੋਫ ਸਨਲਾਈਟ ਕਿ ਸਾਨੂੰ, ਸੂਰਜ ਦੇ, ਪ੍ਰਕਾਸ਼ ਦੀ ਮਤਲਬ ਕਿਵੇਂ ਲੋੜ ਪੈਂਦੀ ਤੇ, ਅਹ ਹਿਊਮਨ ਬੀਗਿੰਸ ਹੋਰਾਂ ਨੂੰ ਵੀ ਕਿਵੇਂ ਕਿਸ- ਕਿਸ
ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਏ ਜੀ
ਅੱਛਾ, ਅੱਛਾ ਮੈਂ ਦੇਖਨਾ ਵਾਂ ਹਾਂ ਹੁਣ ਦੇਖੋ ਹੁਣ ਸਹੀ ਆ ਰੀ ਏ
ਥੋੜਾ ਜਾ ਫਰਕ ਏ ਵੀ ਏਂਨੀ ਜ਼ਿਆਦਾ ਨੀ ਹੈਗੀ ਤੁਆਡੀ ਲਾਈਫ ਮਤਲਬ ਚਲੋ ਕੋਈ ਨੀ ਮੈਂ ਜ਼ੋਰ ਲਾ ਕੇ ਸੁਣ ਲਾਂਗੀ
ਹਾਂ, ਹਾਂ ਕਿ ਸਾਨੂੰ ਸੂਰਜ ਦੇ ਪ੍ਰਕਾਸ਼ ਦੀ ਕੀ ਲੋੜ ਪੈਂਦੀ ਏ ਠੀਕ ਏ ਹਾਂ ਮੇਰਾ ਅੱਜ ਦਾ ਆਹੀ ਟੋਪਿਕ ਆ ਤੇ ਦੇਖੋ ਸੂਰਜ ਦਾ ਪਰਕ ਅ ਸੂਰਜ ਦਾ ਪ੍ਰਕਾਸ਼ ਤੇ ਸਾਨੂੰ ਧੁੱਪ ਦੀ ਬੋਤ ਲੋੜ ਤੇ ਪੈਂਦੀ ਏ ਕਿ ਹਾਂ ਉਹਦੇ ਤੋਂ ਸਾਨੂੰ ਵਿਟਾਮਿਨ ਡੀ ਮਿਲਦੇ ਆ ਸਾਡੀ ਅੱਧੀ ਨਾਲੋਂ ਜ਼ਾਦਾ ਬਿਮਾਰੀਆਂ ਜੋ ਸਾਡੀ ਧੁੱਪ ਨਾਲ ਈ ਸਈ ਸੂਰਜ ਦੇ ਪ੍ਰਕਾਸ਼ ਨਾਲ ਈ ਸਈ ਹੋ ਜਾਂਦੀਆਂ ਨੇ ਹਾਂ ਹਾਂਜੀ ਬਾਕੀ ਦੇਖੋ ਜੀ ਧੁੱਪ ਨੀਂ ਹੋਏਗੀ ਤੇ ਫਿਰ ਅ ਅ ਜੋ ਪੇੜ ਪੌਦੇ ਆ ਉਹ ਵੀ ਨੀ ਉੱਗਣਗੇ ਦੇਖੋ
ਹਾਂਜੀ, ਹਾਂਜੀ ਅਸਲ ਚ ਏ ਆ ਨਾ ਵੀ ਆਪਾਂ ਨੂੰ ਜਿਹੜਾ ਮੇਨ ਆਪਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਵਿਟਾਮਿਨ ਦੀ ਲੋੜ ਪੈਂਦੀ ਆ ਹਨਾ ਬੋਡੀ ਲਈ ਹੁਣ ਕਹਿੰਦੇ ਵਿਟਾਮਿਨ ਡੀ ਲੋ ਕਹਿੰਦੇ ਵਿਟਾਮਿਨ ਡੀ ਕਿੱਥੋਂ ਮਿਲਦਾ ਆਪਾਂ ਨੂੰ ਧੁੱਪ ਤੋਂ ਈ ਮਿਲੂਗਾ ਨਾ ਤੇ ਜੇ ਆਪਾਂ ਨੂੰ ਵਟਾਮਿਨ ਡੀ ਪੂਰਾ ਹੋਏਗਾ ਤਾਂ ਆਪਣੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਏ ਇਹਨੇ ਬੋਡੀ ਨੂੰ ਮਜ਼ਬੂਤ ਲਿਆਣਾ ਨਾ ਕਰਨਾ
ਹਾਂ ਬਿਲਕੁਲ ਜੀ ਮਤਲਬ ਅ ਬੋਡੀ ਹੱਡੀਆਂ ਮਜ਼ਬੂਤ ਵੀ ਕਰਦੀ ਆ ਧੁੱਪ ਹੋਰ ਜੀ ਦੇਖੋ ਪ੍ਰਕਾਸ਼ ਸੰਸਲੇਸ਼ਨ ਵੀ ਕਰਦੀ ਏ ਪੂਰੇ ਅਗਰ ਧੁੱਪ ਨੀ ਹੋਏਗੀ ਤੇ ਫਿਰ ਤੇ ਪ੍ਰਕਾਸ਼ ਹੋਏਗਾ ਨੀ, ਕੁਛ ਨਜ਼ਰ ਵੀ ਨੀ ਆਏਗਾ ਸਾਨੂੰ। ਕਿੱਥੇ ਜਾਣਾ, ਕਿੱਥੇ ਚੱਲਣਾ, ਕਿਵੇਂ ਕੀ ਕੰਮ ਕਰਨਾ, ਕਿਵੇਂ ਕਰਨਾ ਏ।
ਹਾਂ, ਇੱਕ ਰੱਬ ਨੇ ਇੱਕ ਨੀਅ ਕੁਦਰਤ ਵੱਲੋਂ ਇੱਕ ਸਿਸ ਟਮ ਮਤਲਬ ਕਿ ਬਣਿਆ ਹੋਇਆ ਨਾ ਬੀ ਦਿਨ ਚੜ੍ਹਨਾ ਹਾਂ, ਤੇ ਜੇ ਸੂਰਜ ਨਿਕ ਲੇਗਾ ਤਾਂ ਨਹੀਂ ਤਾਂ ਨੇਰਾ ਈ ਨੇਰਾ ਦੁਨੀਆਂ ਤੇ।
ਹਾਂ, ਨਹੀਂ ਤੇ ਨੇਰਾ ਹੀ ਨੇਰਾ ਰਹਿ ਜਾਣਾ।
ਹਾਂ, ਤੇ ਜੇ ਸੂਰਜ ਈ ਨਾ ਨਿਕਲੂ ਏ ਇੱਕ ਸਿਸਟਮ ਬਣਾਇਆ ਹੋਇਆ ਰੱਬ ਨੇ ਬਈ ਦੁਨੀਆਂ ਨੂੰ ਚਲਾਣ ਵਾਸਤੇ ਵੀ ਦਿਨੇ ਕੰਮ ਕਰੋ ਰਾਤ ਨੂੰ ਨੇਰਾ ਹੋ ਜਾਂਦਾ ਤੇ ਰਾਤ ਨੂੰ ਆਪਣਾ ਸੋਵੋ
ਹਾਂਜੀ ਉਹੀ ਹੈ ਜੀ ਦੇਖੋ ਸੂਰਜ ਦੇ ਪ੍ਕਾਸ਼ ਨਾਲ ਕੀ ਹੁੰਦਾ ਅ ਜੋ ਨਮੀ ਹੁੰਦੀ ਏ ਜਿਹੜੀ ਜਿਹੜੀ ਘਰਾਂ ਵਿੱਚ ਵੀ ਆਂਦੀ ਏ ਨਮੀ ਜੇਕਰ ਉ ਨੀ ਹੋਏਗਾ ਤਾਂ ਨਮੀ ਵੀ ਦੂਰ ਨੀ ਹੋਏਗੀ ਨਮੀ ਦੂਰ ਨੀ ਹੋਏਗੀ ਤੇ ਸਾਰਾ ਗੁੰਮਾ ਗੁੰਮਾ ਹੀ ਰਹੇਗਾ
ਤੁਸੀਂ ਏ ਦੇਖੋ ਨਾ ਵੀ ਜੇ ਵਿਟਾਮਿਨ ਡੀ ਏ ਆਪਾਂ ਮਿਲਦਾ ਤੇ ਇਹਦੇ ਮਤਲਬ ਕਿ ਆਪਾਂ ਨੂੰ ਜਿਹੜਾ ਹੁਣ ਕੈਲਸ਼ੀਅਮ ਵਗੈਰਾ ਵੀ ਇਹ ਵੀ ਆਪਾਂ ਨੂੰ ਮਤਲਬ ਕਿ ਕਵਰ ਕਰ ਜਾਂਦਾ ਇਹਦੇ ਚ ਰਿਕਵਰ ਹੋ ਜਾਂਦਾ ਜੇ ਆਪਾਂ ਨੂੰ ਕੈਲਸ਼ੀਅਮ, ਵਿਟਾਮਨ-ਡੀ ਐਦਾਂ ਦੀਆਂ ਚੀਜ਼ਾਂ ਆਪਾਂ ਨੂੰ ਮਿਲ ਜਾਣ। ਐ ਕੁਦਰਤੀ ਚੀਜ਼ਾਂ ਆਪਾਂ ਨੂੰ ਮਿਲ ਜਾਣ ਤੇ ਆਪਣੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਨਾ ਦੂਰ ਹੋ ਜਾਂਦੀਆਂ ਨੇ।
ਹਾਂਜੀ ਹਾਂਜੀ, ਸਹੀ ਗੱਲ ਆ ਹੋਰ ਦੇਖੋ।
ਆਪਾਂ ਇੰਟਰਨਲੀ ਆਪਾਂ ਅੰਦਰੋਂ ਸਟਰੋਂਗ ਹੋਵਾਂਗੇ, ਅੰਦਰੋਂ ਸਟਰੋਂਗ ਹੋਣ ਏ ਹੁੰਦਾ ਨਾ ਵੀ ਤਦੀ ਫੇਰ ਅਸੀਂ ਸੌਣ ਦੀ ਜਿਹੜੀ ਕਵਾਲਿਟੀ ਐ ਓਹ ਵੀ ਵੱਧ ਜਾਂਦੀ ਐ, ਅਸੀਂ ਮਤਲਬ ਕਿ ਅੱਛੀ ਨੀਂਦ ਲਵਾਂਗੇ। ਜੇ ਅਸੀਂ ਅੱਛੀ ਨੀਂਦ ਲੈ ਪਾਵਾਂਗੇ ਤੇ ਅਸੀਂ ਓਨੀ ਹੀ ਸੇਹ ਬਣ ਜਾਵਾਂਗੇ, ਜਿੰਨੇ ਸਿਹਤਮੰਦ ਹੋਵਾਂਗੇ ਓਨਾ ਅਸੀਂ ਕੰਮ ਵੀ ਜ਼ਿਆਦਾ ਕਰ ਸਕਾਂਗੇ ਬੂਸ ਸਟ ਹੋ ਜਾਂਗੇ, ਅਸੀਂ ਅੰਦਰੋਂ ਮਤਲਬ ਕਿ ਚੰਗੀ ਤਰ੍ਹਾਂ ਬੂਸਟ ਹੋ ਜਾਂਣੇ ਆਂ।
ਹਾਂਜੀ ਹਾਂਜੀ, ਸਹੀ ਗੱਲ ਏ। ਦੇਖੋ ਹੁਣ ਧੁੱਪ ਨੀ ਹੋਏਗੀ ਤੇ ਦੇਖੋ ਜਿਹੜਾ ਅਨਾਜ ਵੇ ਓਹ ਕਿਵੇਂ ਉੱਗੇਗਾ? ਜੇ ਜੇ ਅਨਾਜ ਉੱਗੇਗਾ ਜੇਕਰ ਧੋੱ ਪ ਨੀ ਹੋਏਗੀ ਤੇ ਓਨਾਂ ਨੂੰ ਅਪਾਂ ਸੇਫ ਕਿਵੇਂ ਰੱਖ ਪਾਵਾਂਗੇ ਨੀ ਤੇ ਓਦੇ ਨਮੀ ਹੋ ਜੇਗੀ ਓਹ ਚ ਕੀੜੇ ਲੱਗ ਜੇਂਗੇ। ਕੁਛ ਵੀ ਹੋ ਜੇਗਾ। ਹਨਾ, ਹਾਂ ਤਾਂ ਕਰਕੇ ਧੁਪ ਪ ਦਾ ਸਾਡੇ ਹਰ ਸਾਡੇ ਸਭ ਦੀ ਜੀਵਨ
ਹਾਂ, ਵੀ ਕੱਲੇ ਅਪਣੇ ਮਨੁਸ਼ ਲਈ ਨਹੀਂ ਆਪਣੀਆਂ ਫਸਲਾਂ ਲਈ ਵੀ ਅਪਣੇ ਮਨੁਸ਼ ਲਈ ਸਾਹ ਹਾਂ ਬਈ ਏਹ ਬੌਤ ਜ਼ਰੂਰੀ ਐ। ਧੁੱਪ ਬੌਤ ਜ਼ਰੂਰੀ ਐ ਕੁਦਰਤ ਨੇ ਬਣਾਇਆ ਹੀ ਐਦਾਂ ਦਾ ਸਿਸ ਟਮ ਹੋਯੈ ਨਾ ਬੀ ਜੇੜਾ ਸਕੁਣ ਕੇ ਆਪਾਂ ਨੂੰ ਵੀ ਏ ਕਰਨ ਦੀ ਲੋੜ ਨੀ ਹੈਗੀ ਕਿ ਯੇ ਕੁਦਰਤ ਦੇ ਸਿਮ ਜੰਦੇ, ਆਪਾਂ ਓਨਾਂ ਦੇ ਨਿਯਮ ਦੇ ਮੁਤਾਬਿਕ ਚੱਲੀ ਜਾਈਏ ਨਾ ਤਾ ਸਾਰਾ ਕੁਛ ਠੀਕ ਹੋਈ ਜਾਏਗਾ।
ਹਾਂ, ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਦੇਖੋ ਧੋਪ ਈ ਏ ਨਾ ਜੇੜੀ ਅੰਦ ਜੇੜੀ ਐ ਨਮੀ ਖਤਮ ਕਰਦੀ ਏ ਘੁੰਮਾ
ਹਾਂ, ਤੁਸੀਂ ਤੁਸੀਂ ਏਹ ਹਾਂ, ਤੁਸੀਂ ਏ ਦੇਖੋ ਨਾ ਜਦੋਂ ਕਰੋਨਾ ਦੇ ਟਾਈਮ ਸੀ ਹਨਾ, ਤੇ ਤੇ ਓਦੋਂ ਓਦੋਂ ਇੱਕ ਕੀ ਪੁਆਇੰਟ ਉੱਠਿਆ ਸੀਗਾ ਬੀ ਇਮਿਊਨਿਟੀ ਵੀਕ ਹੈ, ਇਮਿਊਨਿਟੀ ਵੀਕ
ਇਮਿਊਨਿਟੀ ਵੀਕ ਆ, ਹਾਂ।
ਹਾਂ, ਤੇ ਜਦੋਂ ਆਪਾਂ ਮਤਲਬ ਕਿ ਆਪਾਂ ਅ ਡਾਕਟਰ ਵੀ ਏਹੀ ਕੈੰਦੇ ਸੀਗੇ। ਵੀ ਧੁੱਪ ਚ ਬੈਠੋ, ਵੀ ਚਾਹੇ ਪੇਸ਼ੈਂਟ ਹੈ ਵੀ ਨ ਕਰੋਨਾ ਵਾਲਾ ਵੀ ਪੇਸ਼ੈਂਟ ਐ ਓਹਨੂੰ ਥੋੜੀ ਦੇਰ ਧੁਪ ਚ ਬਠਾਓ ਬੀ ਏ ਧੁੱਪ ਚ ਬੈਠ ਹੂਗਾ ਤੇ ਔਦੀ ਐਮਿਊਨਿਟੀ ਸਟਰੋਂਗ ਹੋਏਗੀ।
ਹਾਂ, ਬਿਲਕੁਲ ਸਹੀ ਗੱਲ ਐ ਜੀ।
ਹਨਾ ਤੇ ਜੇ ਧੁੱਪ ਨਾ ਨਿਕਲੂਗੀ ਤਾਂ ਇਮਿਊਨਿਟੀ ਕਿਵੇਂ ਉਹਨੇ ਜਿਹੜੇ ਅੰਦਰਲੇ ਜਾਮਸ ਸੀ ਨਾ ਮਤਲਬ ਗੰਦੇ ਬੈਕਟੀਰੀਆ ਜਿਹੜੇ ਸੀ ਉਹ ਖਤਮ ਕਰਨ ਹੁੰਦੇ ਹੈ ਧੁੱਪ ਜੇ ਆਪਾਂ ਬੈਠ ਠਾਂਗੇ ਹੁਣ ਤੁਸੀਂ ਦੇਖੋ ਅੰਗਰੇਜ਼ ਲੋਕ ਹੈ ਜਿਹੜੇ ਹਨਾ ਉਹ ਸਨ ਬਾਥ ਲੈਂਦੇ ਆ ਉੱਧਰ ਨਹੀਂ ਨਿਕਲਦਾ ਉਹ ਇੱਧਰ ਇੰਡੀਆ ਚ ਆਉਦੇ ਸਨ ਬਾਥ ਲੈਣ ਵਾਸਤੇ ਹਾਂ ਤੇ ਉਹਦਾ ਕਾਰਨ ਕੀ ਹੈ ਵੀ ਆਪ ਆਪਣੀ ਬੋਡੀ ਨੂੰ ਡਿਟੋਕਸ ਕਰਨਾ ਉਹਨਾਂ ਨੇ ਵੀ ਅੰਦਰ ਜਨਮ ਤੋਂ ਸਾਡੇ ਜਿਹੜੇ ਬੈਕਟੀਰੀਆ ਖਤਮ ਹੋ ਜਾਣ ਉਹੋ।
ਖਤਮ ਹੋ ਜਾਣ ਪਰ ਅੱਧੀ ਨਾਲੋਂ ਜ਼ਿਆਦਾ ਬਿਮਾਰੀਆਂ ਧੁਪ ਪ ਨਾਲ ਹੀ ਖਤਮ ਹੋ ਜਾਂਦੀ ਏ, ਐ ਏਕ ਸਾਇੰਣ ਟਿਕ ਸਾਇੰਟਕਲੀ ਮਤਲਬ ਅਪਰੂਵ ਵੀ ਏ ਕਿ ਬੀ ਧੋੱਪ ਸਾਡੇ ਸਰੀਰ ਦੀ ਅਧ ਦੇ ਨਾਲੋਂ ਜੈਦਾ ਸੈੰਵੰਟੀ ਪਰਸੈਂਟ ਬਿਮਾਰੀਆਂ ਖ਼ਤਮ ਕਰਦੀ ਏ। ਜੇੜੇ ਜੰਮਸ ਮਾਰ ਕੇ।
ਜਾ ਸਹੀ ਗੱਲ ਐ, ਸਹੀ ਗੱਲ ਅੱਜੇ ਏਹ ਕਰਾਂਗੇ ਨਾ ਆਪਾਂ ਜੇ ਬੈਠਦੇ ਹਾਂ ਧੁੱਪ ਤਾ ਅਗਲੇ ਆੰਦੇ ਜਾਂਦੇ ਆਪਾਂ ਨੂੰ ਧੁੱਪ ਲੱਗਦੀ ਐ ਆਪਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਮੇਨ ਕਈ ਬੀ ਪੀ ਲੋ ਉਠਦੀਐਂ, ਇਮਿਊਨਿਟੀ ਸਟਰੋਂਗ ਏਦਾਂ ਦੀਆਂ ਚੀਜ਼ਾਂ ਨਾ ਮਤਲਬ ਕਿ ਫੇਰ ਬੀ ਪੀ ਜਿੰਨਾ ਦਾ ਲੋ ਰੈੰਦੈ ਔ ਸਨ ਲਈਟ ਵਿੱਚ ਓਨਾਂ ਦਾ ਨੋਰਮਲ ਹੋ ਜਾਂਦਾ। ਦੀ ਸਕੀ-ਸਕਿੰਨ ਦੀਆਂ ਪ੍ਰੋਬਲਮ ਵੀ। ਬੀ ਜੇ ਕੋਈ ਸਕਿਨ ਕੀ ਪ੍ਰੋਬਲਮ ਤੁਹਾਨੂੰ ਹੋ ਰਹੀ ਐ ਕੋਈ ਅਲਰਜੀ ਹੋ ਰਹੀ ਐ ਹਨਾ ਤੇ ਕਈ ਚੀਜ਼ਾਂ ਐਦੈ ਕਿਉਂਕਿ ਸਕਿੰਨ ਦੀ ਅਲਰਜੀ ਕੀ ਹੈ, ਆਪਣੇ ਸਕਿੰਨ ਤੇ ਕਿਸੇ ਤਰ੍ਹਾਂ ਦਾ ਜ਼ਖ਼ਮ ਜਾਂ ਕੋਈ ਦਾਗ ਵਗੈਰਾ ਏਦਾਂ ਪੈ ਜਾਂਦਾ। ਉਹ ਕੋਈ ਤਾਂ ਉਹ ਬੈਡ ਬੈਕਟੀਰੀਆ ਹੀ ਹੁੰਦੇ ਹੈ ਨਾ ਗੰਦੇ ਜਿਹੇ ਬੈਕਟੀਰੀਆ ਹੁੰਦੇ ਆ।
ਹਾਂ, ਹੁੰਦੇ ਤੇ ਗੰਦੇ
ਹਾਂ-ਹਾਂ ਤੇ ਜੇ ਆਪਾਂ ਮਤਲਬ ਕਿ ਧੁੱਪੇ ਆਵਾਂ ਜਾਵਾਂਗੇ ਡਾਕਟਰਸ ਵੀ ਕਹਿ ਦਿੰਦੇ ਆ ਕਿ ਥੋੜ੍ਹੀ ਦੇਰ ਭਾਵੇ ਦਸ ਮਿੰਟ ਬੈਠੋ ਪੰਜ ਮਿੰਟ ਬੈਠੋ ਸਵੇਰ ਦੀ ਧੁੱਪੋ ਇਹ ਨੀ ਵੀ ਜਿਹੜੀ ਹੱ ਧੁੱਪ ਦੁਪਹਿਰ ਵੀ ਸਿਰ ਤੇ ਹੋਵੇ ਉਹ ਲਵੇ। ਇੱਕ ਚੜ੍ਹਦੀ ਤੇ ਇੱਕ ਛਿਪਦੀ ਮਤਲਬ ਕਿ ਸੂਰਜ ਚੜ੍ਹਦਾ ਹੋਵੇ ਤੇ ਛਿਪਦਾ ਹੋਵੇ। ਓਸ ਉਹ ਆਪਣੇ ਸਰੀਰ ਲਈ ਬਹੁਤ ਵਧੀਆ।
ਬਹੁਤ ਵਧੀਆ ਹਾਂਜੀ ਦੇਖੋ। ਜਿਹੜੀ ਸੂਰਜ ਸਵੇਰੇ ਜਿਵੇਂ ਚੜ੍ਹਦਾ ਹੈ ਉਹਦੀ ਆਪਾਂ ਰੋਸ਼ਨੀ ਲਈਏ। ਤੇ ਕਹਿੰਦੇ ਮਾਇੰਡ ਵੀ ਸਟਰੋਂਗ ਹੁੰਦਾ ਉਹਦੀ ਅੱਖਾਂ ਚ ਰੋਸ਼ਨੀ ਜਾਂਦੀ ਦਿਮਾਗ। ਮਤਲਬ ਜਾਗ੍ਰਿਤ ਹੁੰਦਾ ਹੈ ਐਵੇਂ ਉਹ ਹਾਂ ਤੇ ਦੇਖੋ ਹੁਣ ਮਨ ਲਓ ਹੁਣ ਆਪਾਂ ਕੱਪੜੇ ਕੁੱਪੜੇ ਮੰਨ ਲਓ ਜਿਵੇਂ ਧੋਨਦੇ ਹਾਂ ਘਰ ਵਿੱਚ ਆਪਾਂ ਉਹਨਾਂ ਨੂੰ ਸਰਦੀ। ਆਂ ਦੇ ਕੱਪੜੇ ਰੱਖ ਦਿੰਦੇ ਆਂ ਜਦੋਂ ਕੱਢਦੇ ਹਾਂ ਆਪਾਂ ਤਾਂ ਵੀ ਧੁੱਪ ਲਵਾਉਂਦੇ ਹਾਂ ਤਾਂ ਕਿ ਉਹਦੇ ਅੰਦਰ ਬੈਕ ਬੈਕਟੀਰੀਆ ਹੈ ਜੋ। ਖਤਮ ਹੋ ਜਾਣਾ ਬਿਲਕੁਲ
ਹਾਂ।
ਹਾਂ ਤਾਂ ਕਿ ਉਹ ਆਪਾਂ ਕੱਪੜੇ ਪਾਈਏ ਤੇ ਸਾਨੂੰ ਉਹਦੇ
ਆਪਾਂ ਫੇਰ ਵੀ ਆਪਾਂ ਦੋ ਚਾਰ ਧੁੱਪਾ ਲਵਾਉਂਦੇ ਹੀ ਹ ਨਾ ਉਹਨਾਂ ਨੂੰ।
ਹਾਂ ਹਾਂ ਉਹੀ ਗੱਲ ਹੈ ਨਾ ਹਾਂ ਆਪਾਂ ਵੀ ਹਾਂ ਬਈ ਤਾਂ ਕਿ ਤਾਂ ਲਵਾਈ ਦੀ ਧੁੱਪ ਤਾਂ ਕਿ ਉਹ ਸਰੀਰ ਬੈਕਟੀਰੀਆ ਨੇ ਮਾਰ। ਟੋਟਲੀ ਹਾਂ। ਹਾਂਜੀ। ਤਾਂ ਕਿ ਸਾਨੂੰ ਕੋਈ ਦਵਾਈਆਂ ਦਵਾਈਆਂ ਜਾਂ ਸਾਨੂੰ ਬਿਮਾਰ ਨਾ ਹੋਣਾ ਪਏ ਦਵਾਈਆਂ ਨਾ ਲੈਣੀ
ਤਾਂ ਨਾ ਆਪਣੇ ਇਹਨਾਂ ਸੂਰਜ ਦੀਆਂ ਕਿਰਨਾਂ 'ਚ ਬੈਠੋ ਇਹਦੇ ਨਾਲ ਹੀ ਦੂਰ ਹੋ ਜਾਂਦੀ ਨੇ।
ਬਿਲਕੁਲ ਬਿਲਕੁਲ ਹੁਣ ਦੇਖੋ ਸਰਦੀਆਂ ਚ ਵੀ ਕਈ। ਅਹ ਆਪਾਂ ਵੀ ਸਾਨੂੰ ਸਨ ਬਾਥ ਲੈਣੇ ਹੀ ਆ ਆਪਾਂ ਧੁੱਪ। ਬੈਠਦੇ ਹੀ ਹ ਆਪਾਂ ਕਿ ਮਤਲਬ ਇੰਡੀਆ ਕਲਚਰ ਚ ਸਾਰੇ। ਪੈਂਦੇ ਹੀ ਨੇ ਧੁੱਪ ਚ ਹਾਂ ਸਰਦੀਆਂ ਚ ਹਨਾ।
ਹਮ ਬਿਲਕੁਲ ਸਹੀ ਹੈ।
ਤੇ ਉਹ ਵੀ ਤਾਂ ਕਿ ਤਾਂ ਕਰਕੇ ਤਾਂ ਕਿ ਬੈਕਟੀਰੀਆ ਵਗੈਰਾ ਸਭ ਖ਼ਤਮ ਹੋ ਜਾਵੇ।
ਖ਼ਤਮ ਹੋ ਜਾਣ ਬਿਲਕੁਲ ਸਹੀ ਹੈ।
ਹਾਂ ਹੁਣ ਦੇਖੋ।
ਵ ਗੱਲ।
ਹਾਂ ਆਪਾਂ ਕੁਛ ਵੀ ਹੈ ਜਿਵੇਂ। ਕੰਬਲ ਵਗੈਰਾ ਰਜਾਈਆਂ ਐਸ। ਆਪਣੇ ਘਰ ਦੀ ਬੈਡਸ਼ੀਟਾਂ ਵਗੈਰਾ ਜੋ ਵੀ ਕੱਪੜੇ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਧੁੱਪ ਲਵਾਉਂਦੇ ਹਾਂ।
ਹੋਰ ਗੱਲਾਂ ਦੀ ਗੱਲਾਂ ਆਪਾਂ ਤਾਂ ਜਿਹੜਾ ਪੇਟ ਭਰਨ ਵਾਸਤੇ ਆਪਾਂ ਹੁਣ ਜੇ ਕਣਕ ਹੈ ਜੇ ਕਣਕ ਨੂੰ ਚੰਗੀ ਤਰ੍ਹਾਂ ਧੁੱਪ ਹੀ ਨੀ ਲੱਗੂਗੀ। ਤੇ ਉਹ ਕਣਕ ਦਾ ਬੀਜ ਬਣੂਗਾ ਕਿੱਥੋਂ ਜਿਹੜੀ ਸਾਰੀ ਦੁਨੀਆ ਨੇ ਪੇਟ ਭਰਨਾ ਆਪਣਾ ਉਹ ਖਾ ਕੇ ਤੇ ਫਸਲਾਂ ਲਈ ਕਿੰਨੀ ਜ਼ਰੂਰੀ ਹੈ। ਸਨ ਲਈਟ ਤੁਸੀਂ ਇਹ ਦੇਖੋ।
ਉਹੀ ਤਾਂ ਜੀ ਮਤਲਬ ਸਬ ਨੂੰ ਉਗਾਉਣਾ ਹੀ ਤੁੁੱਪਨੇ ਆ। ਜਿਹੜਾ ਧਰਤੀ ਵਿੱਚ ਮਤਲਬ ਜੋ ਬੀਜ ਪਾਉਣਾ ਹੈ। ਉਹਦੇ ਧੁੱਪ ਨੇ ਧੁੱਪ ਦੇ ਪ੍ਰਕਾਸ਼ ਸੰਸ਼ਲੇਸ਼ਣ ਦੇ। ਕਾਰਨ ਹੀ ਉਹ ਸਭ ਉੱਗੇਗਾ
ਹਾਂ ਉਹ ਤਾਂ ਹੀ ਫੁੱਟੂਗਾ ਨਾ ਗਰਮੈਸ਼।
ਹਾਂ ਗਰਮੈਸ਼ ਨਾਲ ਹੀ ਹੋਏਗਾ।
ਹਾਂ ਜੇ ਮਤਲਬ ਕਿ ਆਪਾਂ ਬੀਜ ਪਾਉਦੇ ਹਾਂ ਧਰਤੀ ਤੇ ਤੇ ਉਹ ਤੇ ਧੁੱਪ। ਨਿਕਲੇ ਨਾ ਤੇ ਗੁਰਮੈਸ਼ ਨਾਲ ਉਹਨੇ ਫੁੱਟਣਾ ਨ ਤੇ ਬੀਜ ਨੀ ਫੁੱਟੂਗਾ ਤੇ ਆਪਣੀ ਫਸਲ ਕਿਵੇਂ ਹੋਊਗੀ ਹਨਾ।
ਹਾਂ ਉਹੀ ਗੱਲ ਆ ਨਾ ਜੀ।
ਹਾਂ ਵੀ ਉਹ ਫਸਲ ਨੂੰ ਅੱਛੀ ਸਨਲਾਈਟ ਮਿਲ ਜਾਵੇ। ਤਾਂ ਉਹਦੀ ਥੋੜੀ ਜਿਹੀ ਗਰੋਥ ਚੰਗੀ ਤਰ੍ਹਾਂ ਹੋ ਜਾਂਦੀ ਹੈ ਉਹ ਗਰੋਥ ਚੰਗੀ ਤਰ੍ਹਾਂ। ਵਿਕਾਸ ਚੰਗੀ ਤਰ੍ਹਾਂ ਹੋਊਗਾ ਤੇ। ਆਮ ਲੋਕਾਂ ਤੱਕ ਵੀ ਚੰਗੀ ਤਰ੍ਹਾਂ ਉਹ ਫਸਲ ਪਹੁੰਚੂਗੀ ਉਹਦਾ ਮੁਆਵਜ਼ਾ। ਵੀ ਕਿਸਾਨਾਂ ਨੂੰ ਅੱਛਾ ਮਿਲੂਗਾ ਉਹਨਾਂ ਨੂੰ ਵੀ ਫਾਇਦਾ ਹੈ ਸਾਨੂੰ ਵੀ ਫਾਇਦਾ ਵੀ ਸਾਨੂੰ। ਤੰਦਰੁਸਤ ਵਾਸਤੇ ਮਤਲਬ ਕਿ ਸਹੀ ਤਰੀਕੇ ਨਾਲ ਕੋਈ ਉਹਦੇ ਬੈਕਟੀਰੀਆ ਵਾਲੀ ਨਹੀਂ ਮਿਲੂਗੀ ਵੀ ਸਹੀ ਮਿਲੂਗੀ ਸਾਨੂੰ
ਕਈ ਵਾਰੀ ਕੀ ਹੁੰਦਾ ਕਈ ਵਾਰੀ ਫਸਲ ਖ਼ਰਾਬ ਬਾੜ ਆ ਜਾਂਦੀ ਹੈ ਤੇ ਸਰ ਕਈ ਵਾਰੀ ਅ ਧੁੱਪ ਹੁੰਦੀ ਹੈ ਅਹ ਉਹ ਉਹਨੂੰ ਕਈ ਵਾਰੀ ਸਹੀ ਵੀ ਕਰਦੀ ਉਹਨੂੰ ਉਹ ਧੁੱਪ ਨਾਲ ਉਹ ਸਾਰਾ ਪਾਣੀ ਸੋਖ ਲੈਂਦੀ ਏ ਤੇ ਕਈ ਵਾਰੀ ਫਸਲ ਬਾਦ ਵੀ ਜਾਂਦੀ ਹਾਂ ਬਚਦੀ ਬਾਦ ਜਾ ਦੀ ਫਸਲ
ਹਾਂ ਹਾਂ ਤੁਹਾਡੀ ਬਾੜ ਤੋਂ ਮੈਨੂੰ ਗੱਲ ਚੇਤੇ ਆਈ ਵੀ ਜਿਵੇਂ ਹੁਣ ਬਾੜ ਪਿਛਲੀ ਵਾਰੀ ਵੀ ਆਈ ਸੀ ਪੰਜਾਬ ਦੇ ਵਿੱਚ ਸਾਰੇ ਪਾਸੇ ਬਾੜ ਜਿਵੇਂ ਆਈ ਸੀ ਤੇ ਕਈ ਵਾਰੀ ਬਹੁਤੀ ਧੁਪ ਧੁੱਪ ਦਾ ਨੁਕਸਾਨ ਵੀ ਹੋ ਜਾਂਦਾ ਇੱਕਦਮ ਇੰਨਾ ਮੀਂਹ ਪੈ ਪੈ ਕੇ ਪੈ ਪੈ ਕੇ ਜੇ ਇਕਦਮ ਧੁੱਪ ਵੀ ਨਿਕਲ ਆਵੇ ਨਿੱਕੀਆਂ ਨਿੱਕੀਆਂ ਜਿਹੜੀਆ ਝੁੱਗੀਆਂ ਚ ਚਾਰੀਆਂ ਉਹ ਹੁੰਦੀਆਂ ਮਿੱਟੀ ਵਾਲੇ ਚੀਜ਼ ਹੁੰਦੇ ਆ ਜਿਹੜੇ ਉਹ ਫੱਟ ਜਾਂਦੀਆਂ ਨੇ ਇਕਦਮ ਨੁਕਸਾਨ ਵੀ ਕਈ ਵਾਰੀ ਇਦਾਂ ਹੁੰਦਾ ਫਿਰ ਇੱਕਦਮ ਵੀ ਨੀ ਨਿਕਲਣੀ ਚਾਹੀਦੀ ਹੇਗੀ
ਹਾਂ ਉਹ ਤੇ ਹੈ ਹੀ ਅ ਜੀ ਹਾਂ
ਹਾਂ
ਬਾਕੀ ਆਪਣੇ ਆਪਣੇ ਸਰੀਰ ਨੂੰ ਆਪਾਂ ਕਿਵੇਂ ਦੇਖਣਾ ਹੈ ਮਤਲਬ ਕਿੰਨੀ ਕਿੰਨੀ ਮਾ ਮਤਲਬ ਕਿੰਨੀ ਕੁਆਂਟਿਟੀ ਚ ਆਪਾਂ ਧੁੱਪ ਲੈਣੀ ਏ
ਲੈਣੀ ਲੈਣੀ ਬਿਲਕੁਲ ਸਹੀ ਜੀ ਸਹੀ ਸਹੀ ਚਲੋ ਹੈ ਹੀ ਬਹੁਤ ਜ਼ਰੂਰੀ ਐ
ਹਾਂ
ਚਲੋ
ਬਾਕੀ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਓਕ ਜੀ ਹਾਂਜੀ ਥੈਂਕ ਯੂ।